ਜੀ ਸਸਿ ਸੀਕਾਲ
ਹਾਂਜੀ ਸਸਿ ਸੀਕਾਲ ਜੀ ਹੋਰ ਕਿਵੇਂ ਔ ਜੀ।
ਵਧੀਆ ਵਧੀਆ ਤੁਸੀਂ ਕਿਵੇਂ ਔ
ਹੋਰ, ਬਸ ਵਧੀਆ ਜੀ ਹੋਰ ਕੀ ਕਰਦੇ ਪੈ ਸੀ।
ਬਸ ਬੈਠੀ ਦੀ ਸੀ।
ਹੋਰ ਕਿਵੇਂ ਯਾਦ ਕੀਤਾ ਅੱਜ
ਬਸ ਮੈਂ ਥੋੜਾ ਜਿਹਾ ਇਹੀ ਪੁੱਛਣਾ ਸੀ ਤੁਹਾਡੇ ਕੋਲ ਤੇ ਅਸੀਂ ਥੋੜਾ ਜਿਹਾ ਜਾ ਰਹੇ ਆ ਦਰਬਾਰ ਸਾਹਿਬ
ਅੱਛਾ
ਤੇ ਤੁਸੀਂ ਦੱਸੋ ਅਗਰ ਜੇ ਤੁਹਾਡੀ ਕੋਈ ਸਲਾਹ ਵਵੇ ਜਾਣ ਦੀ ਸਾਡੇ ਨਾਲ
ਕਦ ਜਾ ਰਹੇ ਤੁਸੀਂ
ਇਹ ਅਸੀਂ ਜਾ ਰਹੇ ਹਾਂ ਇਹ ਸੰਡੇ ਨੂੰ ਪਰਸੋਂ
ਅੱਛਾ ਸੰਡੇ ਦਾ ਮੇਰੀ ਕੱਲ੍ਹ ਐ।
ਹਾਂਜੀ
ਸੰਡੇ ਨੂੰ ਜਾ ਰਹੇ ਔ ਮੰਡੇ ਨੂੰ ਜਾ ਰਹੇ ਔ।
ਸੰਡੇ -ਸੰਡੇ
ਅੱਛਾ ਅੱਛਾ ਕੱਲ ਮਤਲਬ ਕੀ
ਹਾਂਜੀ ਕੱਲ, ਹਾਂ -ਹਾਂ
ਅੱਛਾ ਅੱਛਾ ਅੱ ਅੱਛ ਅੱਛਾ ਅੱਛਾ, ਨਹੀਂ ਮੇਰਾ ਤੇ ਥੋੜਾ ਔਖਾ ਹੋ ਜਾਏਗਾ ਦੇਖੋ, ਮਨਾ ਨਈ ਕਰਨਾ ਚਾਹੀਦਾ। ਪਰ ਥੋੜਾ ਜਿਆ ਔਖਾ ਹੋ ਜਾਏਗਾ ਮੇਰਾ ਨਾ
ਦੇਖਲੋ ਅਗਰ ਜਿੱਦਾਂ ਤੁਸੀਂ ਫ੍ਰਰੀ ਹੋਗੇਏ, ਦੱਸ ਦੋ ਅ ਉਸ ਡੇ ਨੂੰ ਡਿਸਾਈਡ ਕਰ ਲੈਂਦੇ ਅਸੀ
ਤੇ ਜਾ ਕਿੱਦਾਂ ਰਹੇ ਔ, ਤੇ ਜਾ ਨਈ ਜਾ ਕਿਵੇਂ ਰਏ ਓ ਮਤਲਬ ਕਿ ਬਾਏ ਟ੍ਰੇਨ ਜਾਂ ਬਾਏਬਸ ਅੱਛਾ ਕੈਬ ਕਰਕੇ। ਤੇ ਕਦ ਨਿਕਲਨੇ ਤੁਸੀਂ ਕੱਲ।
ਕੱਲ ਅਸੀਂ ਇਵਨਿੰਗ ਵਿੱਚ।
ਅੱਛਾ ਅੱਛਾ ਨਹੀਂ ਮੇਰਾ ਨਾ ਥੋੜਾ ਵੀ ਮੁਸ਼ਕਿਲ ਹੋ ਜੈ ਗਾ ਕਿਉਂਕਿ ਮੈਂ ਨਾ ਆਈ ਹੋਈ ਸੀ ਕਿਧਰੇ ਬਾਰ ਤੇ ਮੈਂ ਅੱਜ ਰਾਤੀ ਹੀ ਪਹੁੰਚਾਂਗੀ ਘਰੇ।
ਹ।
ਹਮ ਏਸ਼ ਕਰ ਕੇ।
ਦੇਖ ਲੋ। ਫਿਰ ਵੀ ਕਦੀ ਸਲਾਹ ਬਣ ਜਾਏ ਤੁਹਾਡੀ ਅਗਰ ਜੇ ਤੁਹਾਡਾ ਜਾਨ ਤੇ ਮਨ ਵੇ ਤੇ
ਥੋੜਾ ਪੋਸਟਪੋਨ ਕਰ ਲੋੋ ਹਾਂਜੀ। ਹਾਂਜੀ ਮੈਂ ਮੈਂ ਵੀ ਉਹੀ ਕੇਅ ਰਈ ਸੀ ਥੋੜ੍ਹਾ ਪੋਸਟਪੋਡ ਕਰ ਲੋ ਅਗਰ ਇੱਕ ਦੋ ਦਿਨ ਤੁਸੀਂ ਅਗਰ ਪੋਸਟਪੋਡ ਕਰ ਸਕੋ ਸਕਦੇ ਓ ਤੇ।
ਹਾਂਜੀ ਕਰ ਲੈਣੇ ਆ ਜਾਂ ਤਾਂ ਫਿਰ ਨੈਕਸਟ ਸੰਡੇ ਕਰ ਲੈਣੇ ਆ।
ਹਾਂ, ਨੈਕਸਟ ਸੰਡੇ ਕਰ ਲਾਂਗੇ ਬਾਕੀ ਦੇਖੋ ਦੀਦੀ ਬੀ ਕੀ ਕੈਂਦੇ ਨੇ ਵੀਕਐਂਡ ਚ ਜਾਣ ਤਾਂ ਦੇਖੋ ਬੋਤ ੳ ਹੁੰਦਾ ਬੋਤ ਰਸ਼ ਹੁੰਦਾ ਮੇਰੀ ਸਲਾਅ ਤੇ ਐ ਹੈਗੀ ਐ ਦੇਖੋ ਗਰਮੀ ਵੀ ਹੈਗੀ ਐ, ਮੇਰੀ ਸਲਾਅ ਤੇ ਐਈ ਐ ਬੀ ਆਪਣਾ ਜਾਓ ਪਰ ਵੀਕੈਂਡ ਤੋਂ ਅਲੱਗ ਜਾਓ।
ਹਾਂ ਓਦਾਂ ਕਰ ਲੈਂਣੇ ਆ ਉਦਾ ਕਰ ਲੈਨੇਆ ਫਿਰ
ਕੱਪੜੇ ਧੋਨਇਆ ਹੂੰ ਐਂ ਚੱਕਰ ਹੈਗਾ ਏ ਬੀ ਦੇਖੋ ਅਪਣਾ ਜਿਵੇਂ, ਵਿੱਚ ਚੱਲ ਲਓ ਮੰਗਲ-ਬੁੱਧਵਾਰ ਚਲ ਲੋ ਬੁੱਧ-ਵੀਰਵਾਰ ਚੱਲ ਲੋ ਵੀ ਜਿਵੇਂ ਰਾਸ਼ ਵੀ ਨਾ ਮਹਿਸੂਸ ਹੋਏ ਹੈਨਾ, ਦੇਖੋ ਐਵੇਂ ਦੀ ਜਗ੍ਹਾ ਤੇ ਰਾਸ਼ ਤੇ ਹਮੇਸ਼ਾ ਈ ਰੈਂਦਾ ਏ। ਪਰ ਫੇਰ
ਹਾਂ-ਹਾਂ, ਰਾਸ਼ ਤੇ ਰੈਂਦਾ ਵੇਗਾ ਫਿਰ ਸੰਡੇ ਨੂੰ ਤੇ ਜੇਦਾ ਈ ਹੁੰਦਾ ਵੇ ਓੱਥੇ ਹੈਨਾ।
ਜਾਦਾ ਹੁੰਦਾ ਐ ਦੇਖੋ ਮੈਂ ਤਾਂ ਏਹੀਓ ਕਵਾਂਗੀ, ਬੀ ਅਗਰ ਇੱਕ-ਦੋ ਦਿਨ ਰੁੱਕ ਕੇ, ਬੀ ਸੰਡੇ ਦੇ ਏਲਾਵਾ ਜਿੱਦਾਂ ਬੰਦਾ ਚਲਾ ਜੈ ਤਾਂ।
ਹਾਂ ਠੀਕ ਏ ਫਿਰ ਅ, ਨੈਕਸਟ ਸੰਡੇ ਦਾ ਕਰ ਲੈਣੇ ਆ ਇਵਨਿੰਗ ਚ ਨਿਕਲ ਜਾਵਾਂਗੇ ਹੋਰ ਵੀ ਦੇਖ ਲੈਣਾ ਕੋਈ ਜਾਣ ਵਾਲਾ ਹੋਏ ਭਾਬੀ ਵਗੈਰਾ ਤੁਆਡੇ ਪੁੱਛ ਲੈਣਾ, ਓਨਾਂ ਕੋਲ ਵੀ। ਹੈਲੋ। ਹੈਲੋ? ਹੈਲੋ?
ਆਵਾਜ ਨੀ ਆ ਰੀ ਤੋਨੂੰ ਮੇਰੀ? ਹੂੰ ਮੈਂ ਕੈ ਰੀ ਸੀ ਹਾਂ ਅੱਛਾ ਅੱਛਾ, ਮੈਂ ਕੈਰੀ ਸੀ ਹਾਂ ਸ਼ਾਮੀ ਨਿਕਲ ਕੇ ਰਾਤ ਤੱਕ ਪੋਂਚ ਕੇ ਬੀ ਅਪਣਾ ਓੱਥੇ ਤੜਕੇ-ਤੜਕੇ ਦਰਸ਼ਨ ਕਾਰਲਾਂਗੇ।
ਹਾਂਜੀ-ਹਾਂਜੀ, ਔਰ ਭਾਬੀ ਕੋਲ ਵੀ ਪੁੱਛ ਲੈਣਾ ਤੁਸੀਂ।
ਹਾਂ-ਹਾਂ, ਮੈਂ ਪੁੱਛ ਲਾਂਗੀ ਕੋਈ ਨੀ ਓਨਾਂ ਨੂੰ ਵੀ ਓਵੀ ਆਪਣੇ ਪੇਕੇ ਗਏ ਹੋਏ ਨੇ ਆ ਜਾਣਗੇ ਮੰਡੇ ਨੂੰ ਨੀ ਆਣਗੇ ਫੇਰ ਹਾਂ ਟਿਊਸਡੇ, ਵੈਨਸਡੇ ਸਲਾਅ ਬਣੇਗੀ ਜੈ ਬਣੇਗੀ ਵੀ
ਹਾਂਜੀ-ਹਾਂਜੀ, ਹਾਂ ਉਥੇ ਸਾਰੇ ਕੱਠੇ ਹੋ ਜਾਵਾਂਗੇ ਨਾ ਫਿਰ ਵਦੀਆ ਵੀ ਲੱਗੂ।
ਹਾਂ, ਵਦੀਆ ਲੱਗਦਾ, ਫੇਰ ਤੇ ਸਈ ਕੈਂਦੇ ਨੇ ਓੱਥੇ ਜਾਓ ਬੜਾ ਅੱਛਾ ਲੱਗਦਾ ਏ, ਹਾਂਜੀ। ਹਾਂ-ਹਾਂ, ਓੱਥੇ ਤੇ ਬੋਤ ਕੁੱਛ ਮਿਲਦਾ ਐ ਮੈਂ ਸੁਨੇਆ ਓੱਥੇ ਫੁਲਕਾਰੀਆਂ ਬੜੀਆਂ ਸੋਣੀਆਂ-ਸੋਣੀਆਂ ਮਿਲਦੀਆਂ ਨੇ।
ਅੱਛਾ, ਚਲੋ ਤੁਆਡੇ ਨਾਲ ਚੱਲਾਂਗੇ ਫੇਰ ਫੁਲਕਾਰੀ ਵਗੈਰਾ ਵੀ ਲੈਲ ਲਵਾਂਗੇ ਏੱਕ ਅੱਧੀ
ਹਾਂਜੀ-ਹਾਂਜੀ, ਮੈਂ ਵੀ ਓਈਓ ਕੈ ਰੀ ਸੀ ਵੀ ਜਿਵੇਂ ਫੁਲਕਾਰੀ ਵਗੈਰਾ ਵੀ ਮੈਂ ਵੇਖ
ਹੂੰ ਸੂਟ ਵਗੈਰਾ ਵੀ ਏ ਲੈਣੇ ਕਰਨੇ ਨੇ ਨਾ ਹੁਣ
ਅੱਛਾ, ਹੋਰ ਗਰਮੀ ਵੀ ਤੇ ਹਾਂ ਗਰਮੀ ਹੈਗੀ ਏ ਕੋਟਨ ਦਾ ਸੂਟ ਮੈਂ ਤੇ ਲੈ ਕੇ ਵੀ ਕੋਟਨ ਦੇ ਈ ਜਾਵਾਂਗੀ ਅੱਜ-ਕੱਲ੍ਹ ਕੋਟਨ ਦੇ ਈ ਪਾਏ ਜਾਂਦੇ ਨੇ ਸਿਨਥੈਟਿਕ ਲਾਈਨਿੰਗ ਵਾਲੇ ਤੇ ਪਾਏ ਨੀ ਜਾਂਦੇ, ਹਾਂਜੀ ਬਿਲਕੁਲ ਵੀ ਨੀ ਪਾਏ ਏਂਨੇ-ਏਂਨੇ ਸੂਟ ਸੀਲੇ ਹੋਏ ਨੇ, ਪਰ ਨਈ ਪਾਏ ਈ ਨੀ ਜਾਂਦੇ ਬਿਲਕੁਲ ਈ ਨੀ ਪਾਏ ਜਾਂਦੇ ਗਰਮੀ ਇੰਨੀ ਹੋ ਰੀ ਕੀ ਕਰੀਏ ਕਿਦਰੇ ਆਣ-ਜਾਣ ਦੇ ਵੀ ਨੀ ਮੰਨ ਕਾਰ ਰੇਆ
ਹਾਂਜੀ, ਤੇ ਤੁਸੀਂ ਕਿੱਦਰੋਂ ਦੀ ਬਣਵਾਂਦੇ ੳ ਸੂਟ ਆਪਣੇ?
ਮੈਂ ਅਪਣਾ ਟੇਲਰ ਹੈਗਾ ਏ ਸਾਡਾ, ਮੈ ਉਥੋਂ ਈ ਸਵਾਣੀ ਆ, ਲੇਟ ਦੇਂਦਾ ਥੋੜਾ ਸਿਲ ਕੇ ਪਰ ਹਾਂ ਚਲੋ ਦੇ ਦਿੰਦਾ ਏ।
ਅੱਛਾ, ਟੇਲਰ ਤੁਆਡੇ ਆਪਣੇ ਈ, ਲਾਗੇ ਈ ਹੇਗਾ?
ਹਾਂਜੀ-ਹਾਂਜੀ, ਲਾਗੇ ਈ ਏਰੀਏ ਦੇ ਵਿੱਚ ਹੀ ਹੈਗਾ ਨੱਖਰੇ ਬੜੇ ਕਰਦਾ ਬਸ ਦੇਈ ਦਿੰਦਾ ਪਰ ਫੇਰ ਵੀ ਨਾ ਕਿਸੇ ਦੀ ਫਿਟਿੰਗ ਈ ਨੀ ਮੈਨੂੰ ਵੱਧੀਆ ਆਂਦੀ ਕੀ ਕਰਾਂ ਫੇਰ ਮੈਂ ਵੀ ਮਜਬੂਰ ਆ।
ਹਾਂਜੀ-ਹਾਂਜੀ, ਸਈ ਗੱਲ ਆ।
ਤੁਸੀਂ ਸੁਆਂਦੇ ਓ?
ਮੈਂ ਤਾਂ ਖੁਦ ਹੀ ਸਟਿਚ ਕਰਨੀ ਆ।
ਅੱਛਾ, ਅੱਛਾ ਤੁਸੀਂ ਖੁਦ ਸਟਿਚ ਕਰਦੇ ਓ, ਅੱਛਾ-ਅੱਛਾ ਤੇ ਕੀ ਸਟਿਚਿੰਗ ਲੈਂਦੇ ਓ ਤੁਸੀਂ?
ਮੈਂ ਸਿੰਮਪਲ ਸੂਟ ਦੀ, ਥ੍ਰਰੀ ਹੰਡਰੇਡ।
ਅੱਛਾ-ਅੱਛਾ, ਠੀਕ ਐ- ਠੀਕ ਐ। ਨਈ ਠੀਕ ਐ ਜੇ ਹੁਨਰ ਹੈਗਾ ਏ ਤੇ ਮਤਲਬ ਕਿ ਬੂਟੀਕ, ਬੂਟੀਕ ਹੈ ਤੁਆਡੇ ਜਿੱਦਾਂ? ਓਧਰ ਘਰੇ ਈ?
ਨਈ-ਨਈ ਬੂਟੀਕ ਬਣੇਆ ਦਾ ਵੇ।
ਅੱਛਾ-ਅੱਛਾ ਬੂਟੀਕ ਬਣੇਆ ਦਾ, ਕੇੜੇ ਸਾਈਡ ਬਣੇਆ ਵਾ? ਮੈਨੂੰ ਦੱਸੋ ਮੈਂ ਵੀ ਵਿਜੇਟ ਕਰ ਲਾਂਗੀ ਫੇਰ।
ਹਾਂਜੀ-ਹਾਂਜੀ ਜ਼ਰੂਰ-ਜ਼ਰੂਰ ਤੁਸੀਂ ਦੇਖੇਆ ਏ ਜਗਾਦਰੀ ਵਿਸ਼ਵਕਰਮਾ ਮੰਦਿਰ?
ਵਿਸ਼ਵਕਰਮਾ ਮੰਦਿਰ ਦੇ ਕੋਲ
ਹਾਂਜੀ, ਓਧਰ ਹੈਗਾ ਏ ਬੂਟੀਕ।
ਅੱਛਾ, ਨਈ ਮੈਂ ਤੇ ਕਦੀ ਚਲੋ ਦੇਖੇਆ ਨੀ ਉਸ ਸਾਈਡ। ਬਾਕੀ ਮੈਨੂੰ ਏਂਨਾ ਪਤਾ ਵੀ ਨੀ, ਹਾਂਜੀ?
ਸਿਮਰਨ ਬੁਟੀਕ ਕਿਸ ਕਿਸੀ ਕੋਲ ਵੀ ਪੁੱਛ ਲੈਣਾ।
ਅੱਛਾ-ਅੱਛਾ। ਠੀਕ ਐ-ਠੀਕ ਐ ਪੁੱਛਾਂਗੀ ਮੈਂ ਕੋਈ ਨੀ ਕਰਵਾ ਲਾਂਗੀ ਟਰਾਏ ਤੁਆਡੇ ਕੋਲ ਵੀ। ਸਵਾ ਕੇ ਨਾ, ਹਾਂਜੀ। ਹਾਂਜੀ, ਤੇ ਲਾਈਨਿੰਗ ਵਾਲੇ ਦੇ ਕੀ ਲੈਂਦੇ ਓ? ਜਿਵੇਂ ਫੂੱਲ ਸੂਟ ਲਾਈਨਿੰਗ ਵਾਲਾ ਹੋਏ?
ਫੂੱਲ ਹੋਏ ਤੇ ਸਿਕਸ ਹੰਡਰਡ।
ਅੱਛਾ, ਅੱਛਾ ਸਿਕਸ ਲਾਈਨਿੰਗ ਸਾਡੀ ਅਪਨੀ ਐ।
ਹਾਂਜੀ ਲਾਈਨਿੰਗ ਤੁਆਡੀ।
ਅੱਛਾ, ਅੱਛਾ, ਅੱਛਾ, ਅੱਛਾ ਠੀਕ ਐ। ਏ ਦੇਖੋ ਸੂਟ ਸੂਟਾਂ ਦਾ ਦੇਖੋ ਮਨ ਈ ਨੀ ਭਰਦਾ। ਸੂਟਾਂ ਤੋਂ ਨੀ ਮਨ ਭਰਦਾ ਜਰਾ ਵੀ, ਬਜ਼ਾਰ ਜਾਓ ਜਰਾ ਕੁਛ ਲੈਣ ਹੋਰ ਜਾਓ ਪਰ ਸੂਟ ਜਰੂਰ ਆਣਾ ਐ ਨਾਲ।
ਓ ਤੇ ਪੈਲੇ ਆਏਗਾ।
ਹਾਂਜੀ, ਹਾਂ ਸੂਟ ਮੈਂ ਕੈ ਪੈ ਜਿੰਨਾ ਮਰਜ਼ੀ ਮਨ ਪੱਕਾ ਕਰਕੇ ਜਾਈਏ
ਜੇੜੇ ਕੰਮ ਜਾਂਨੇ ਆ ਨਾ ਓ ਕੰਮ ਨੀ ਹੁੰਦਾ।
ਹਾਂ ਮੈਂ ਖੁਦ ਕੱਲ ਗਈ ਸੀ ਲੈਣਾ ਏਕ ਸੀ ਲੈ ਕੇ ਚਾਰ ਆਈਆਂ। ਹਾਂ ਬਸ ਕੀ ਕਰੀਏ ਮਨ ਈ ਨੀ ਮਨ ਓ ਹੁੰਦਾ।
ਬਸ ਏਈ ਏਕ ਸੂਟ ਹਾਂ ਬਸ ਏਹੀ ਹੈਗਾ, ਸਿਰਫ ਸੂਟ ਹੋ ਜਾਏ ਯਾ ਖਾਨਾ ਪੀਨਾ ਹੋ ਜਾਏ ਬਸ ਜਨਾਨੀਆਂ ਨੂੰ ਕੀ ਚਾਈਦਾ ਏਹੀ ਤਿੰਨ ਚਾਰ ਚੀਜਾਂ ਚਈਦੀਆਂ ਨੇ। ਏਕ ਘੁੰਮਨਾ ਹੋ ਜਾਏ।
ਹੋਰ ਫੇਰ ਕਿਧਰੇ ਜਾਣਾ ਆਨਾ ਹੋਈਏ ਹਾਏ ਸਾਡੇ ਕੋਲ ਤੇ ਸੂਟ ਈ ਨੀ ਹੈਗੇ।
ਹੂੰ, ਤਾਂ ਤੇ ਸੂਟ ਈ ਨੀ ਹੁੰਦੇ, ਕੀ ਪਾ ਕੇ ਜਾਈਏ?
ਹਾਂ ਸਈ ਗੱਲ ਏ, ਕਿ ਪਾ ਕੇ ਜਾਈਏ?
ਹਾਂਜੀ।
ਬਸ ਏਵੇ ਈਂ ਹੈਗਾ ਐ। ਹੋਰ ਸੁਨਾਓ ਤੁਸੀਂ? ਤੇ ਤੁਸੀਂ ਛੁੱਟੀਆਂ ਚ ਨੀ ਗਏ ਜਿੱਦਾਂ ਘੁੰਮਣ ਹੋਨ ਜਿੱਦਾਂ ਪਲੈਨ ਬਣਾ ਰੇ ਓ।
ਆ ਨਈ ਘੁੰਮਣ ਵਗੈਰਾ ਮੈਂ ਜਾਨਾ ਸੀ, ਫਿਰ ਮੈਂ ਲਾਸਟ ਟਾਈਮ ਕਿ ਮੁੰਬਈ ਚਲੇ ਗਈ ਸੀ। ਹੂੰ, ਫਿਰ ਉਸ ਤੋਂ ਬਾਦ ਫਿਰ ਮੈਂ ਸੋਚ ਚੈਆ ਸੀ ਕਿ ਫੇਰ ਇੰਨੇ ਪੈਹੇ ਖਰਚ ਕਰਨੇ।
ਹਾਂ, ਅੱਛਾ ਮੁੰਬਈ ਵੈਸੇ ਘੁੰਮਣ ਲਈ ਯਾ ਰਿਲੇਟਿਵਸ ਦੇ ਕੋਲ?
ਨਈ ਨਈ ਘੁੰਮਣ ਗਈ ਸੀ।
ਅੱਛਾ ਅੱਛਾ, ਓਥੇ ਕੀ ਐ ਘੁੰਮਣ ਦਾ ਮੁੰਬਈ ਚ।
ਤੇ ਮੁੰਬਈ ਵਿੱਚ ਅਸੀ ਗਏ ਸੀ ਕਿ ਤਾਜ ਹੋਟਲ ਗਏ ਸੀ। ਏੱਥੇ ਜੂਹੂ ਬਨੇਆ ਦਾ ਵੇਗਾ। ਹੂੰ, ਏਕ ਇਨ ਅ ਗੈਟਰੀ ਔਫ ਇੰਡੀਆ। ਉੱਧਰ ਮੌਸਮ ਬੌਤ ਵਧੀਆ ਸੀ।
ਜਿਵੇਂ ਐਥੇ ਤੇ ਗਰਮੀ ਏ, ਓਥੇ ਕਿਵੇਂ ਸੀ?
ਓਥੇ ਬਾਰਸ਼ਾਂ ਹੋਰੀਆਂ ਨੇ। ਪਰ ਮੁੰਬਈ ਮੈਂ ਕੈ ਰੀ ਆਂ ਕਿ ਤੁਸੀਂ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਪਰ ਮੁੰਬਈ ਵਰਗੀ ਰੀਸ ਨੀ ਹੇਗੀ।
ਅੱਛਾ, ਨਈ ਜਿਵੇਂ ਅਸੀਂ ਹੁਣ ਬਾਰ ਦੀ ਕੰਟਰੀ ਦੁਬਈ ਘੁੰਮ ਕੇ ਆਏ ਆਂ, ਅਸੀ ਐ ਕੈਨੇ ਆਂ ਕਿ ਨਾ ਦੁਬਈ ਵਰਗੀ ਰੀਸ ਨੀ ਹੈਗੀ। ਹਾਂ, ਵਰਲਡ ਰਿਚਸ
ਦੁਬਈ ਤੇ ਚਲੋ ਅਪਨੀ ਜਗਾ ਵੇ ਗਾ, ਪਰ ਮੁੰਬਈ ਵੀ ਬੌ ਬੜਾ ਵਧੀਆ ਵੇ, ਅਗਰ ਇੰਡੀਆ ਵਿੱਚ ਘੁੰਮਣਾ ਵੇਗਾ ਤੇ ਫੇਰ ਮੁੰਬ
ਅੱਛਾ, ਨਈ ਨਈ ਵੀਜ ਦੇਖੋ ਹਰ ਕੰਟਰੀ ਅਪਨੀ ਅਪਨੀ ਸਿਟੀ ਦਾ ਮੁੰਬਈ ਦੇਖੋ ਇੰਡੀਆ ਚ ਆੰਦਾ ਏ। ਦੁਬਈ ਫੇਰ ਆਊਟ ਔਫ ਇੰਡੀਆ ਹੋ ਗਿਆ ਕੰਟਰੀ ਲੱਗ ਹੋ ਗੀ ਨਾ ਤੇ ਫੇਰ ਦੇਖੋ ਬੌਤ ਫ਼ਰਕ ਪੈਂਦਾ ਏ।
ਹੂੰ, ਹੂੰ।
ਹਾਂਜੀ ਤੇ ਤੁਸੀਂ ਘੁੰਮਣ ਫਿਰਨ ਦਾ ਸ਼ੌਂਕੀਨੋ ਹੈਨਾ?
ਹਾਂਜੀ ਹਂ ਮੈਂ ਤੇ ਸਪੇਸ਼ਲ ਅਪਣੇ ਸ਼ੌਕ ਨਾਲ ਗਈ ਸੀ ਘੁੰਮਣ, ਮੈਨੂੰ ਏ ਨਾ ਮੁੰਬਈ ਸ਼ੈਰ ਬੜਾ ਪਸੰਦ ਐ।
ਅੱਛਾ-ਅੱਛਾ, ਅ ਬਾਏ ਏਅਰ ਕਿੱਧਾ ਤੇ ਗਏ ਸੀ ਤਾਂ ਟ੍ਰੇਨ ਤੇ ਯਾਂ ਜਿੱਦਾ ਏਅਰ। ਅੱਛਾ ਬਾਏ ਏਅਰ। ਦਿੱਲੀ ਤੋਂ ਲਿੱਤੀ ਸੀ ਫੇਰ ਤੁਸੀਂ ਏਅਰ? ਏ ਚੰਡੀਗੜ੍ਹ ਤੋਂ। ਅੱਛਾ, ਮਿਲ ਜਾਂਦੀ ਐ ਚੰਡੀਗੜ੍ਹ ਤੋਂ?
ਹਾਂਜੀ ਮਿਲ ਜਾਂਦੀ ਹੇਗੀ, ਓਹ ਵੀ ਮੈਂ ਕੱਲੀ ਗਈ ਸੀ ਕੋਈ ਵੀ ਨੀ ਗਿਆ ਸੀ ਮੇਰੇ ਨਾਲ।
ਅੱਛਾ, ਸੋਲੋ ਟ੍ਰਿਪ ਸੀ ਤੁਆਡਾ। ਚਲੋ ਐਹ ਤੇ ਫੇਰ ਹੋਰ ਵਧੀਐ।
ਓ ਕੱਲੀ ਗਈ ਸੀ।
ਅੱਛਾ ਅੱਛਾ, ਵਧੀਐ ਸੋਰੋਂ ਦੱਸਾਂ ਕਿਸੇ ਦੀ ਖਿਛ-ਖਿਛ ਨੀ ਪੈਂਦੀ, ਕੋਈ ਸੋ਼ਰ ਨੀ ਅਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਬੰਦਾ ਘੁੰਮੇ ਬੈਠ ਤੇ ਉੱਠੇ, ਖਾਏ-ਪੀਏ।
ਤੀ ਦੋ ਵਜੇ ਤੱਕ ਮੈਂ ਘੁੰਮਦੀ ਰਈ।
ਅੱਛਾ-ਅੱਛਾ, ਨਹੀਂ ਠੀਕ ਐ ਹੋਰ ਕੀ ਬੰਦਾ ਬਾਰ ਜਾਏ ਸੋਣ
ਅਰੇ ਔ ਕੁਛ ਡਰ ਵਾਲੀ ਗੱਲ ਈ ਨੀ ਹੈਗੀ, ਨੋਰਮਲ ਈ ਹੈਗੀ ਏ। ਉੱਧਰ ਰਾਤੀ ਹਾਂ, ਐਵੇਂ ਲਗਦੈ ਦਿਨ ਚੜੀਆ ਦਾਵੇ।
ਉਹ ਬਸ ਵੱਡੀ ਕੰਟ੍ਰ ਵੱਡੀ ਸਿਟੀ ਐ ਨਾ ਫੇਰ ਐਸ
ਹਾਂਜੀ, ਓ ਤੋ ਸਿਫ਼ ਅਪਣਾ ਮਨ ਸਹੀ ਹੋਣਾ ਚਾਈਦੈ ਬਾਕੀ ਹੋਰ ਕੁਛ ਨੀ ਅਸੀਂ ਕੱਲੇ
ਹੂੰ, ਹੂੰ। ਹਾਂ, ਸਹੀ ਗੱਲ ਏ ਐ ਤੇ ਗੱਲ ਹੈਗੀ ਐਂ। ਮੈਂ ਖੁਦ ਕੱਲੀ ਅਮਰਨਾਥ ਗਈ ਸੀ। ਵਿਯਾ ਤੋਂ ਪੈਲਾਂ। ਅੱਜ ਤੋਂ ਦੋ ਸਾਲ ਪੈਲੇ ਹਾਂਜੀ ਮੈਂ ਕਿਸੀ ਦਾ ਲੋੋਂ ਨੀ ਗਈ। ਅਪਣਾ ਓਥੇ ਯਾਤਰਾ ਵੀ ਮੈਂ ਕੱਲੇ ਈ ਮਤਲਬ ਕਿ ਰੂਟ ਜੇ ਦੋ ਰੂਟ ਹੁੰਦੇ ਐ ਨਾ ਇੱਕ ਲ ਸ਼ੋਰਟ ਕੱਟ, ਇੱਕ ਲੋਂਗ ਕੱਟ। ਮੈਂ ਓਥੇ ਰੂਟ ਵੀ ਅਪਣਾ ਕੱਲੇ ਈ ਨੀ ਮਤਲਬ ਕਿ ਲੰਬਾ ਰੂਟ ਫੜਿਆ ਕੱਲੀ ਮੈਂ ਅਪਣੀਂ ਯਾਤਰਾ ਕੀਤ ਤੀ, ਸਾਰੇ ਹੈਰਾਨ ਦੀ ਕੁੜੀ ਹੋ ਕੇ ਕਲੀ ਹੋ ਆਈ।
ਅੱਛਾ-ਅੱਛਾ, ਅੱਛਾ ਅਮਰਨਾਥ ਤੁਸੀਂ ਕੱਲੇ ਚਲੇ ਗਏ ਸੀ।
ਹਾਂਜੀ, ਹੂੰ। ਹੋਰ ਕਿ ਜਦ ਵੀ ਜਾਨਾ ਏ ਜੇ ਮਨ ਚ ਸ਼ਰਦਾ ਹੈਗੀ ਐ ਤੇ ਫੇਰ ਕੋਈ ਨੀ ਸਾਆਨੂੰ ਕੁੱਛ ਕੈਅ ਸਕਦਾ।
ਹਾਂ-ਹਾਂ, ਸਈ ਗੱਲ ਐ ਓ ਵੈਸੇ ਕੱਲਾ ਬੰਦਾ ਰਏ ਫੇਰ ਘੁੰਮਣ ਤੇ ਵੈਸੇ ਤੇ ਮਨ ਉਦਾਸ ਹੋਏ ਨਾ ਕੱਲਾ ਈ ਜਾਏ। ਕਿਸੇ ਨੂੰ ਨਾਲ ਲੇਜਾਣ ਦੀ ਲੋੜ ਨਈ ਹੈਗੀ।
ਹੂੰ, ਸਈ ਗੱਲ ਐ। ਚਲੋ ਕੋਈ ਨੀ ਮੈਂ ਤੁਆਨੂੰ ਦੱਸਾਂਗੀ ਫੇਰ ਦਰਬਾਰ ਸਾਇਬ ਦਾ ਨਾ। ਕੱਲ ਤੱਕ ਦੱਸਨੀ ਆ ਠੀਕ ਐ, ਹਾਂਜੀ ਠੀਕ ਐ ਜੀ ਓਕੇ ਜੀ।